ਉਹ
ਹੈਲੋ।
ਭਾਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਹੋ। ਵਧੀਆ, ਵਧੀਆ ਤੁਸੀਂ ਸੁਣਾਓ? ਹੋਰ ਦੱਸੋ?
ਬਸ ਹੁਣੇ ਐ ਕੰਮ ਤੋਂ
ਅੱਛਾ ਮੈਂ ਵੀ ਹੁਣੇ ਆਇਆ।
ਅੱਛਾ, ਅੱਛਾ।
ਹੋਰ ਦੱਸੋ ਫਾਸਟ ਫੂਡ ਦੇ ਕੀ ਫਾਇਦੇ ਨੇ? ਕੀ ਨੁਕਸਾਨ ਨੇ? ਦੱਸੋ ਜਿਆਦਾ?
ਦੇਖੋ ਭਾਜੀ ਫਾਸਟ ਫੂਡ ਦੇ ਫ਼ਾਇਦੇ ਦੇ ਘਟ ਨੁਕਸਾਨ ਹੀ ਜ਼ਿਆਦਾ ਨੇ।
ਅੱਛਾ ਉਹ ਕਿਵੇਂ?
ਕਿਉਂਕਿ ਵੇਖੋ ਫਾਸਟ ਫੂਡ ਅਸੀਂ ਖਾਨੇ ਆ ਬਜ਼ਾਰੋਂ ਠੀਕ ਏ। ਸਾਨੂੰ ਇਹ ਪਤਾ ਨੀ ਹੁੰਦਾ ਉਹਨਾਂ ਦਾ ਤੇਲ ਕਿੰਨਾ ਪੁਰਾਣਾ ਹੈਗਾ? ਕਿੰਨਾ ਕਦੋਂ ਦਾ? ਉਹਨਾਂ ਨੇ ਤੇਲ ਰੱਖਿਆ ਹੋਇਆ।
ਹਾਂਜੀ, ਸਹੀ ਗੱਲ ਐ।
ਹਨਾ ਤੇ ਨਾਲੇ ਹੁਣ ਦਾ ਵੀ ਮੇਦਾ ਨੀਰਾ। ਹੂੰਦਾ ਵੀ ਮੈਦਾ ਆ।
ਹਾਂਜੀ ਹਾਂਜੀ।
ਜਿਹੜੇ ਤੇਲ ਚ ਉਹ ਫਰਾਈ ਕਰਦੇ ਨੇ ਪਤਾ ਨੀ ਕਿਹੋ ਜਿਹਾ ਤੇਲ ਹੁੰਦਾ ਹੈ ਉਹ।
ਹਾਂਜੀ।
ਫਾਇਦਾ ਤਧ ਹੈਗਾ ਜੇ ਤੁਸੀਂ ਖੁਦ ਜਿਵੇਂ ਕਿ ਲਗਾਾਲੋ ਅੱਜ ਕੱਲ ਉਹ ਚੱਲਦੇ ਆ। ਵਧੇ ਮੋਮੋਸ ਵਗੈਰਾ ਹੁੰਦੇ ਆ ਘਰ ਬਣਾ ਲੈਂਦੇ ਨੇ ਆਟੇ ਦੇ।
ਹਾਂਜੀ। ਹਾਂ ਸਹੀ ਗੱਲ ਐ।
ਉਹ ਹ ਉਹ ਫਾਇਦੇ ਚ ਹੁੰਦਾ ਕਿਉਂਕਿ ਮੈਦਾ ਹੁੰਦਾ ਹੈ, ਨ ਨਹੀਂ ਮੈਦਾ ਕਰਦਾ ਕੀ ਰਬੜ ਤੇ ਹੁੰਦਾ ਕਦੇ ਤੁਸੀਂ। ਤੁਸੀਂ ਮਾਦਾ ਗੁੰਨੋਗੇ ਕਦੀ ਗੁੰਨ ਕੇ ਨਾ ਉਹਨੂੰ ਦੇਖਣਾ ਧਿਆਨ ਨਾ ਰਾਬੜ ਹੁੰਦਾ ਜੇ
ਅੱਛਾ ਰਬਰ ਰਬਰ ਹੁੰਦਾ ਇੱਕ ਕਿਸਮ ਦਾ ਸਦਾ ਤਾਂ ਹੀ ਤੇ ਬੰਦੇ ਬਿਮਾਰ ਹੋ ਜਾਂਦੇ ਨੇ ਬੰਦੇ ਤਾਂ ਹੀ
ਸਹੀ ਗੱਲ ਨ ਉਹ ਸਰੀਰ ਅੰਦਰ ਜੰਮ ਜਾਂਦਾ।
ਹਾਂਜੀ ਹੋ ਦੱਸੋ। ਹੈਲੋ। ਹੈਲੋ।
ਹਾਂ।
ਹੈਲੋ।
ਹਾਂਜੀ, ਭਾਜੀ ਆਪਾਂ ਕਿੱਧਰ ਹੈਗੇ ਸੀ ਉਹ ਫਾਸਟ ਫੂਡ ਤੇ। ਦੇਖੋ ਫਾਸਟ ਫੂਡ ਖਾ ਖਾਣ ਨੂੰ ਕੋਈ ਨੀ ਮਹੀਨੇ ਚ ਇਕ ਅੱਧੀ ਵਾਰ ਹੋ ਜੇ ਉਹ ਚਲ ਜਾਂਦਾ।
ਡੇਲੀ ਦਾ ਕੰਮ ਖ਼ਰਾਬ ਕਰ ਦਿੰਦਾ।
ਹਮ ਹਾਂਜੀ, ਸਹੀ ਗੱਲ ਹੈ।
ਡੇਲੀ ਦਾ ਕੰਮ ਖ਼ਰਾਬ ਕਰ ਦਿੰਦਾ ਬੱਚਿਆਂ ਦੇ ਬੱਚੇ ਹੁਣ ਅੱਜ ਕੱਲ੍ਹ ਜ਼ਿਆਦਾ ਬਾਹਰ ਦੇ ਅਹ। ਅਬਜ਼ੋਵ ਕਰਦੇ ਆ ਜਾਦਾ ਖਾਂਦੇ ਬਾਹਰ ਦਾ ਫਾਸਟ ਫੂਡ।
ਡੇਲੀ ਖਾਂਦੇ ਨਾ ਅੰਦਰ ਲੀਵਰ ਲੂਵਰ ਸਾਰਾ ਖਰਾਬ ਹੋ ਜਾਂਦਾ।
ਉਹ ਤੇ ਹੈ।
ਮੈਦਾ ਹੀ ਹੁੰਦਾ ਜਿਵੇਂ ਮੈਦਾ ਕਰਦਾ ਕੀ ਅੰਦਰ ਜੰਮਦਾ ਹੀ ਤਾਂ ਹੈਗਾ ਹਿਸਬ ਦਾ ਤੁਹਾਡੇ ਸਰੀਰਾਂ ਚ
ਹਾਂਜੀ।
ਕਈਆਂ ਨੂੰ ਪ੍ਰੋਬਲਮ ਹੋ ਜਾਂਦੀ ਹੁਣ ਸਾਡੇ ਇੱਧਰ ਇੱਕ ਪਰਸਨ ਹੈਗਾ ਸੀ ਬੱਚਾ ਸੀ। ਮਤਲਬ ਓਹ ਡੇਲੀ ਚੋਮਮੀਨ ਖਾਂਦਾ ਸੀ ਡੇਲੀ ਚੌਮਮੀਨ
ਅੱਛਾ।
ਕੀ ਹੋਇਆ ਜਮਗੀ ਉਹ ਮੈਨੂੰ ਫੇਰ ਕੈਂਸਰ ਦੀ ਬਿਮਾਰੀ ਹੋ ਗਈ ਮੈਂਨੂੰ
ਅੱਛਾ ਜੀ।
ਹਾਂਜੀ।
ਅੱਛਾ।
ਤਾਂ ਹੀ ਕਹਿੰਦੇ ਫਾਸਟ ਫੂਡ ਖਾਓ ਹਾਂ ਇਲਾਜ ਵੀ ਦੇਣੇ ਇਲਾਜ ਹੈਗਾ ਹੈ ਪਰ ਇਲਾਜ ਹੈਗਾ ਹੈ ਪਰ ਮਹਿੰਗਾ ਬੜਾ ਨਾ ਫੇਰ ਗ਼ਰੀਬ ਬੰਦਾ ਕਿੱਥੋਂ ਦੀ ਕਰ ਲਏ ਗਾ।
ਹਾਂ! ਉਹ ਤੇ ਐ ਭਾਜੀ ਸਹੀ ਗੱਲ, ਗ਼ਰੀਬ ਬੰਦਾ ਨਾ ਅਫੋਰਡ ਨਹੀਂ ਕਰ ਪਾਉਂਦਾ ਇਹ ਚੀਜ਼ਾਂ।
ਜਾਂ ਗੌਰਮੈਂਟ ਜਿਹੜੇ ਗੌਰਮੈਂਟ ਸਿਵਲ ਹੋਸਪੀਟਲ ਹੁੰਦੇ ਨੇ ਉੱਧਰ ਇਲਾਜ ਹੋਵੇ ਤਾਂ ਬੰਦਾ ਕਰ ਵੀ ਲਏ।
ਹਾਂਜੀ। ਸਹੀ ਗੱਲ ਹੈ।
ਇਲਾਜ ਏਨੇ ਮਹਿੰਗੇ ਹੁੰਦੇ ਨੇ ਕਈਆਂ ਦਾ ਇਲਾਜ ਇੰਡੀਆ ਚ ਹੈ ਹੀ ਨਹੀਂ ਕਈਆਂ ਤੇ ਫੋਰਨ ਕੰਟਰੀ ਚ ਹੈਗਾ ਹੈ।
ਅੱਛਾ ਸਹੀ ਗੱਲ ਹੈ ਜੀ।
ਹਨਾ ਸਭ ਤੋਂ ਵਧੀਆ ਆਪਣਾ ਘਰ ਦਾ ਖਾਓ। ਘਰ ਦਾ ਖਾਓ ਬਣਾਓ ਆਪਣਾ ਖੁਦ ਅੱਖਾਂ ਸਾਹਮਣੇ ਬਣਾਓ ਤੁਸੀਂ ਫਾਸਟ ਫੂਡ ਹੀ ਖਾਣਾ ਨਾ ਘਰ ਹੀ ਬਣਾ ਲੋ
ਹਾਂ ਸਹੀ ਗੱਲ ਹੈ ਲੇਕਿਨ ਆਪਣੀ ਆਪਣੀ ਹਾਂ ਆਪਣੀ ਅੱਖਾਂ ਸਮਣੇ ਬਣੇਗਾ ਨਾ ਸਹੀ ਰਹੇਗਾ ਫੇਰ ਉਹ
ਹਾਂਜੀ - ਹਾਂਜੀ।
ਸ਼ੁੱਧ ਹੁੰਦਾ ਆਪਣੀਆਂ ਅੱਖਾਂ ਸਾਹਮਣੇ ਬਣਾਓ ਨਾ ਤਾਂ ਸਹੀ ਰਹਿੰਦਾ।
ਹੁਣ ਬਰਗਰ ਲਾ ਲਓ ਤੁਸੀਂ ਬਰਗਰ ਕੀ ਹੁੰਦਾ ਬਰਨ ਤੇ ਹੁੰਦਾ ਹੈ ਖਾਲੀ ਤੇ ਵਿੱਚ ਪੈਟੀ ਹੁੰਦੀ ਹੈ ਆਲੂ ਦੀ
ਹਾਂਜੀ।
ਹੁਣ ਬਾਹਰੋਂ ਖਾਂਦੇ ਹਾਂ, ਬਾਹਰੋਂ ਦੀ ਕਿਹੜਾ ਉਹ ਤੇਲ ਚ ਫਰਾਈ ਕਰਦੇ ਨੇ ਸਾਨੂੰ ਨੀ ਪਤਾ ਕਦੋਂ ਦਾ ਉਹਦਾ ਤੇਲ ਹੈਗਾ ਕਦੋਂ ਦਾ ਨੀ ਹੈਗਾ।
ਹਮ
ਆਲੂ ਵੀ ਲਗਾ ਲਓ, ਤੁਸੀਂ ਅਜ ਆਲੂ ਦੀ ਪੈਟੀ ਬਣਦੀ ਆਲੂ ਸਹੀ ਨੇ ਕਿ ਖਰਾਬ ਨੇ।
ਕਿਉਂ ਜੀ? ਉਹਨੇ ਐ ਤੇ ਵੇਖਣਾ ਨਹੀਂ ਬਈ ਬੱਚੇ ਦੇ ਸਰੀਰ ਨਾਲ। ਸਿਹਤ ਨਾਲ ਕੀ ਫ਼ਰਕ ਪੈ ਰਿਹਾ ਕੀ ਫਰਕ ਨਹੀਂ ਪੈਂਦਾ ਉਹਨੇ ਉਹਨੂੰ ਖਾਲੀ ਆਪਣੇ ਪੈਸੇ ਤੋਂ ਮਤਲਬ
ਹਮ
ਹੈਨਾ।
ਹੋਰ ਕੀ, ਸਹੀ ਗੱਲ ਹੈ ਬਿਲਕੁਲ
ਹੋਰ, ਆਈ ਤਾਂ ਹੁੰਦਾ ਜੇ। ਸਭ ਤੋਂ ਵਧੀਆ ਆਪਣੇ ਘਰ ਖਾਓ, ਘਰ ਬਣਾਓ, ਘਰ ਦੀ ਰੋਟੀ ਖਾਓ, ਸਭ ਤੋਂ ਵਧੀਆ ਹੈਗੀ ਜੇ। ਹੁਣ ਤੁਸੀਂ ਆਈ ਲਾ ਲੋ, ਵਿਲੇਜ ਦੇ, ਬੱਚੇ ਲਾ ਲੋ ਤੇ ਆਪਣੇ ਸਿਟੀ ਦੇ, ਲਾ ਲੋ।
ਹਮ
ਜਿਹੜੇ ਵਿਲੇਜ ਦੇ ਜਨ ਉਹਦਾ ਇਮਿ ਇਮਿਊਨਿਟੀ ਸਿਸਟਮ ਇੰਨਾ ਸਟਰੋਂਗ ਹੈਗਾ ਨਾ ਕਿ ਸਾਡੇ ਜਿਹੜੇ ਸਿਟੀ ਦੇ ਹੈਗੇ ਨਾ ਉਹਨਾਂ ਸਾਨੂੰ ਕੁਛ ਦੇ
ਹ
ਦੋ ਫੂਡਨਾਂ ਦਾ ਸਾਰਾ ਔਰਗੈਨਿਕ ਹੈਗਾ ਸਾਰਾ ਘਰ ਦੁੱਧ ਦੇ ਮੁੱਖਣ ਸਾਰਾ ਕੁਛ ਬਰ ਨਿਕਲਦਾ ਹੈ
ਹਾਂਜੀ
ਹਾਂਜੀ
ਬਹੁਤ
ਸਭ ਕੁਝ ਘਰ ਨਿਕਲਦਾ।
ਹਾਂ ਘਰ, ਘਰ ਬਿਹਾਰ ਬਸ ਵਧੀਆ, ਘਰ ਬਣਾ ਕੇ ਖਾਓ ਨਾ ਤਾਂ ਸਹੀ ਰਹਿੰਦਾ ਲੀਵਰ ਨੂੰ ਫ਼ਰਕ ਨਹੀਂ ਪੈਂਦਾ ਇੰਨਾ।
ਹਾਂ ਇੰਨਾ ਫਰਕ ਪਰ ਡੇਲੀ ਖਾਣ ਦਾ ਵੀ ਹੁੰਦਾ ਹੈ ਡੇਲੀ ਉਹ ਜ਼ਿਆਦਾ ਕੋੈਸਟਰੋਲ ਵੱਧ ਜਾਂਦਾ ਆ। ਜ਼ਿਆਦਾ ਆਇਲੀ ਖਾਣ ਨਾਲ ਵੀ
ਹਾਂਜੀ, ਸਹੀ ਗੱਲ ਹੈ।
ਹਮ ਮਹੀਨੇ ਚ ਇੱਕ ਅੱਧੀ ਵਾਰ। ਖਾ ਲਿਆ, ਇੱਕ ਅੱਧੀ ਵਾਰ ਬਾਜ਼ਾਰ ਦਾ ਖਾ ਲਿਆ ਚੱਲ ਜਾਂਦਾ ਡੇਲੀ ਮਤਲਬ ਕਿ ਡੇਲੀ ਦਾ ਕੰਮ ਖਰਾਬ ਹੈਗਾ ਉਹ।
ਬਜ਼ਾਰੀ, ਖਾਣਾ ਹੀ ਨਹੀਂ ਚਾਹੀਦਾ।
ਹਾਂ ਸਭ ਤੋਂ, ਵਧੀਆ ਖੁਦ ਘਰ ਬਣਾ ਲਓ। ਠੀਕ ਰਹੇਗਾ।
ਹਮ ਹੋਰ ਸੁਣਾਓ?
ਬਸ ਜੀ ਬਸ ਕਿਰਪਾ ਮਾਲਿਕ ਦੀ।
ਹ ਬਸ, ਹੁਣ ਇ ਥੋੜੀ ਦੇਰ ਤੱਕ, ਖਾਵਾਂਗੇ। ਹਾਂਜੀ, ਤੁਸੀਂ ਖਾ ਲਈ?
ਹਾਂ ਜੀ, ਹੁਣੇ ਉਹੀ ਕੰਮ, ਤੋਂ ਆਏ ਸੀ, ਰੁਕ ਕੇ ਖਾਵਾਂਗੇ। ਹੋਰ ਭਾਜੀ, ਤੁਹਾਡੇ ਨਾਲ ਪੁੱਛਣਾ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ? ਕਿ ਆਊਟਡੋਰ ਤੇ ਇਨਡੋਰ ਬਾਰੇ ਮਤਲਬ ਕੀ, ਕੀ ਵਿਚਾਰ ਤੁਹਾਡੇ ਗੇਮਸ ਦੇ।
ਗੇਮਸ ਦੇਖ।
ਸਪੋਰਟਸ ਬਾਰੇ ਕੁਛ ਪਤਾ ਬੋਲੇ ਹੋਵੇ ਤੁਹਾਨੂੰ
ਗੇਮਸ ਬਾਰੇ ਤੇ ਮਤਲਬ ਗੇਮਸ ਦੇ ਬਾਰੇ ਮੈਨੂੰ ਕੁਛ ਨੀ ਪਤਾ ਬ ਕੀ ਸਹੀ ਗੱਲ ਦੱਸੋ
ਅੱਛਾ ਜੀ ਅੱਛਈ
ਹਮ ਗੇਮਸ ਬਾਰੇ ਨਾ ਵੱਡੇ ਮੁੰਡੇ ਜਿਹੜੇ ਖੇਲਦੇ ਨੇ ਉਹਨਾਂ ਨੂੰ ਤੇ ਸਮਝਾ ਨਹੀ ਸਕਦੇ
ਹਾਂਜੀ, ਔ ਪਿਆ।
ਹਮ
ਹਾਂਾਂ
ਬੱਚਿਆਂ ਨੂੰ, ਬੱਚੇ ਫੋਨ ਲੈ ਕੇ, ਬੈਠੇ ਰਹਿੰਦੇ ਨੇ।
ਆ ਤੇ, ਅੱਜ ਕੱਲ ਸਾਰਾ ਸਿਸਟਮ, ਫੋਨਾਂ ਨੇ ਤੇ ਖਰਾਬ ਕੀਤਾ। ਬੱਚੇ ਖੇਲਦੇ ਨੀ, ਕੁਛ ਅਕਟੀਵੀ ਬੀਟੀ, ਨਹੀਂ ਕਰਦੇ, ਚੌਵੀ ਘੰਟੇ ਫੋ- ਫੋਨ ਚ ਰਹਿਣਗੇ, ਤੇ ਇਹੀ ਤੇ ਹੁੰਦਾ। ਅੱਖਾਂ ਤੇ ਜ਼ੋਰ ਪਏਗਾ, ਮਾਈਨ ਤੇ ਜ਼ੋਰ ਪਏਗਾ।
ਹੂੰ।
ਉਹ ਫੇਰ, ਫੋਨ ਕਰਦੇ, ਉਹਨਾਂ ਨੂੰ ਚੁੱਕੀ ਰਹਿੰਦੀ ਹੈ। ਫੇਰ ਇਸ ਕਰਕੇ, ਉਹਨਾਂ ਦੀ ਜਿਹੜੀ ਆ ਅਹ। ਗਰਦਨ ਦੇ ਪਿੱਛੇ, ਜਿਹੜੀ ਹੱਡੀ, ਉਹ ਵੀ ਬੈਂਡ ਹੋ ਜਾਂਦੀ, ਹਲਕੀ ਜੀ।
ਹਾਂਜੀ, ਨਾਲੇ ਫੇਰ, ਬੱਚਿਆਂ ਨੂੰ ਚਸ਼ਮੇ ਵੀ ਲੱਗ ਜਾਂਦੇ ਨੇ।
ਹਾਂਜੀ- ਹਾਂਜੀ, ਉਹ ਤੇ ਹੈ। ਬੱਚਾ ਖੇਡਦਾ, ਖੇਡਦਾ ਰਹੇ ਨਾ। ਕੋਈ ਵੀ ਐਕਟੀਵਿਟੀ, ਕਰਦਾ ਹੋਵੇ। ਬੱਚਾ ਫਿੱਟ ਰਹਿੰਦਾ ਹੈ।
ਹਾਂਜੀ।
ਸਟੈਮਿਨਾ, ਬਰਕਰਾਰ ਰਹਿੰਦਾ, ਬੰਦੇ ਦਾ। ਹਾਂਜੀ।
ਨਾਲੇ ਬੱਚੇ ਨਾ। ਫੋਨ ਵਗੈਰ, ਬੱਚੇ ਰੋਟੀ ਵੀ, ਨਹੀਂ ਖਾਂਦੇ ਅੱਜ ਕੱਲ।
ਉਹ ਤੇ ਹੈ, ਸਹੀ ਗੱਲ ਏ। ਨਾਲੇ ਅੱਜ ਕੱਲ ਕੋਈ ਪੇਅਰ ਫੂਡ ਚ, ਇੰਨੀ ਮਿਲਾਵਟ ਆਉਣ ਲੱਗ ਗਈ, ਅੱਜ ਕੱਲ। ਤੁਸੀਂ ਦੁੱਧ ਹੀ ਲਾ ਲੋਓ। ਦੁੱਧ ਚ ਵੀ, ਮਿਲਾਵਟ ਹੀ ਹੁੰਦੀ ਹੈ। ਜ਼ਿਆਦਾਤਰ ਤੇ।
ਹਾਂਜੀ।
ਦੁੱਧ ਲਾ ਲੋੋ। ਕੋਈ ਹੋਰ, ਵੀ ਲਗਾ ਲੋ, ਜਿਵੇਂ ਕਿ ਅੱਜ ਕੱਲ। ਅਸੀਂ ਬਾਹਰੋਂ, ਕੁਛ ਲੈ ਕੇ ਆਉਂਦੇ ਹਾਂ। ਮਿਲਾਵਟ ਤੇ ਹੁੰਦੇ ਆ ਅੱਜ ਕੱਲ। ਸਾਰੇ ਪਿਓਰ ਤੇ, ਬਹੁਤ ਬੜਾ ਮੁਸ਼ਕਿਲ। ਮੁਸ਼ਕਲ ਮਿਲਦਾ ਏ। ਤੇ ਹੋ ਉੱਥੋਂ। ਮਿਲੇਗਾ ਜਿਹੜਾ ਕੋਈ, ਬ੍ਰੈਂਡਡ ਸਟੋਰ ਹੋਏਗਾ ਵੱਡਾ। ਜਾ, ਜਿਦਾ ਨਾਮ ਹੋਏਗਾ, ਕੁਛ।
ਸ ਅਗਰ
ਟੋ ਮਿਲਜ ਅਜ ਕਲ ਤਾਂ ਮਨੂੰ, ਆਵ ਹੀ ਬ ਉਠਾਈ ਰਹੀ ਤਾਂਹੀ ਤੇ, ਬੱਚਿਆਂ ਨੂੰ ਹੋ, ਰਿ ਤੁਸੀਂ ਚ ਲੋ ਅੱਜ ਕੱਲ ਟੇਮ ਵੀਚ, ਸਭ ਤੋਂ ਜ਼ਿਆਦਾ ਬੰਦਿਆਂ, ਨੂੰ ਸ਼ੂਗਰ ਹੋ ਰਹੀ ਹੈ।
ਹੂੰ।
ਸ਼ੂਗਰ ਦੀ ਪ੍ਰੋਬਲਮ, ਬਹੁਤ ਜ਼ਿਆਦਾ ਹੈਗੀ ਏ। ਮੈਂ ਵੇਖਿਆ, ਨਾਲੇ ਅੱਜ ਕੱਲ ਇਕੱਲੇ। ਐਲਰਜੀ ਵੀ, ਬਹੁਤ ਹੋ ਰਹੀ ਹੈ। ਬੱਚਿਆਂ ਨੂੰ।
ਹੂੰ। ਹਾਂ। ਬੜੀ ਐਲਰਜੀ ਹੁਣੀ ਏ। ਵਾਈਟ, ਵਾਈਟ ਜਿਹੀ ਹੋ ਜਾਂਦੀ ਹੈ ਨਾ।
ਹਾਂਜੀ- ਹਾਂਜੀ, ਦਾਨੇ- ਦਾਨੇ, ਜੇ ਹੋ ਜਾਂਦੇ ਆ। ਸਾਰਾ ਫੂਫ ਜ- ਫੂਡ ਦੇ ਕਾਰਨ ਹੈਗਾ। ਬੱਚਾ ਤਲਿਆ ਹੋਇਆ ਖਾਂਦਾ ਉਹ।
ਹਾਂ ਹਮ ਹਾਂਜੀ ਹਾ ਮੌਸਮ ਦਾ ਵੀ ਕੁਛ ਪਤਾ ਨੀ ਚੱਲ ਰਿਹਾ।
ਅ ਕਦੀ ਬਰਸਾਤ ਤੇ ਕਦੀ ਗਰਮੀ ਧੁੱਪ ਚੜ ਗਈ। ਹੈੁਣ ਵੇਖੋ, ਕਾਲ ਨਾਲ ਕਿੰਨੀ ਬਰਸਾਤ ਆਈ ਏ। ਮੌਸਮ ਕਿੰਨਾ ਵਧੀਆ ਰਿਹਾ, ਮਤਲਬ।
ਅੱਜ ਦੁ ਨੀ ਤੋਂ।
ਅਜ ਦੂਗਣੀ ਧੂਪ ਚਾੜੇਗੀ। ਦੁੱਗਨੀ ਗਰਮੀ ਹੋ ਗਈ ਜੇ।
ਹੂੰ।
ਫੇਰ, ਆਹ ਕੰ ਬਕਾਰਰ ਹੋਆ ਨਣਾ ਤਾਂ ਪਸ ਫ
ਹੂੰ।
ਪੜਾਸ, ਮਾਰਦੀ ਜ਼ਮੀਨ।
ਠੀ
ਸੁਣਾ ਭਾਜੀ
ਬਸ ਠੀਕ ਠਾਕ ਵਧੀਆ
ਵਧੀਆ ਰਹੇ ਬਧ ਵਧੀਆ ਜ ਵਧੀਆ ਕਿ ਆ
ਹਾਂ
ਹੋਰ ਕੀ ਕਰਦੇ ਰ
ਮੈਂ ਛੱਤ ਤੇ ਆਇਆ ਜੀ ਹਵਾ ਲੈਣ ਥੋੜੀ
ਉਹ ਵਧੀਆ ਬੰਦਾ ਨੂੰ ਥੋੜੀ ਵਵਾ ਵੀ ਜਾਣੀ ਚਾਹੀਦੀ ਹੈ
ਹ ਮੈਂ ਕਿਹਾ ਥੋੜ੍ਹੀ ਦੇਰ ਛੱਤੇ ਪੈ ਜਾਂਦੇ ਆਾਂ ਸਾਰਾ ਦਿਨ ਤੇ ਗਰਮੀ ਚ ਗਰਮੀ ਚ ਬੈਠੇ ਰੈਂਦੇ ਹਾਂ
ਆਉਂਦੀ ਪਈ ਹ ਭਾਜੀ ਠੀਕ ਹੈ ਮੈਨੂੰ ਨਾ ਕੋਲ ਆ ਰਹੀ ਹੈ ਮੈਂ ਤੁਹਾਨੂੰ ਬਾਅਦ ਚੋਂ ਕਰਦਾ
ਠੀਕ ਹੈ ਭਾਅ ਜੀ ਓਕੇ
ਠੀਕ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ